ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹੋਰ ਕੀ ਕਰ ਰਹੇ ਸੀ
ਬਸ ਹਾਂ ਨਾਲ ਲੱਗੇ ਦੇ ਸੀ ਡਿਨਰ ਵਗੈਰਾ ਤਿਆਰ ਕਰਨ
ਅੱਛਾ ਅੱਛਾ ਡਿਨਰ ਡਨਰ ਦੀ ਤਿਆਰੀ ਹੋਣ ਲੱਗ ਗਿਆਈ ਨਾ ਆ ਪੋਣੇ ਨੌ ਹੋ ਗਏ ਨੇ
ਹਾਂਜੀ ਬਸ ਉਹ ਬਣਾ ਰਹੇ ਨੇ ਦਾਲ ਤੇ ਬਣ ਗਈਏ ਤੇ ਫੁਲਕੇ ਵਗੈਰਾ ਬਣਾ ਰਹੇ ਸੀ ਤੇ ਵੀ ਹਾਂ ਬਸ ਮੈਂ ਕਿਹਾ ਚੱਲ ਹਜੇ ਉਹ ਆਪਣਾ ਹਜੇ ਬੱਚੇ ਹਾਂ ਨੀ ਕਰਦੇ ਪਏ ਖਾਣ ਵਾਸਤੇ ਮੈਂ ਕਿਹਾ ਚੱਲ ਮੈਂ ਇੱਕ ਕੋਲ ਕਰਕੇ ਦੇਖ ਾਂ ਤੁਹਾਨੂੰ ਮਤਲਬ ਕਿੰਨੇ ਦਿਨ ਹੋ ਗਏ ਗੱਲ ਨਹੀਂ ਹੋਈ
ਜੀ ਜੀ ਜੀ ਮੈਂ ਵੀ ਸੋਚ ਰਹੀ ਸੀ ਮੈਂ ਹੋ ਗੱਲ ਨੀ ਹੋਈ ਪੁੱਛਾਂਗੀ ਬਸ ਵੈਸੇ ਹੋ ਜਾਂਦਾ ਨਾ ਥੋੜਾ ਬਹੁਤ ਤਾਂਹ ਵੀ ਗੱਲਬਾਤ ਕਰ ਲਈਏ ਥੋੜਾ ਮਨ ਵੀ ਲੱਗ ਜਾਂਦਾ ਹੈ
ਹੋ ਤੇ ਹੈਏ ਬਸ ਫਰੀ ਸੀਗੇ ਮੈਂ ਕਿਹਾ ਚੱਲ ਇਨੇ ਥੋੜ੍ਹੀ ਗੱਲ ਕਰਦੇ ਆਾਂ ਮੈਂ ਕਿਹਾ ਜਦੋਂ ਬੱਚੇ ਮੰਗਣਗੇ ਰੋਟੀ ਤੇ ਉਦੋਂ ਦੇ ਦਾਂਗੇ ਤੇ ਹਾਂ ਸਗੋਂ ਹੁਣ ਬੱਚੇ ਕਹਿ ਰਹੇ ਆ ਕਿ ਵੀ ਇਹ ਰੋਟੀ ਖਾ ਕੇ ਅਸੀਂ ਪਾਰਕ ਚ ਜਾਣਾ ਹੈ ਮੈਂ ਕਿਹਾ ਪਹਿਲੇਾਂ ਜਲਦੀ ਜਲਦੀ ਰੋਟੀ ਖਾ ਲੋ ਫੇਿਰ ਹੀ ਪਾਰਕ ਚ ਜਾਵਾਂਗੇ
ਸਹੀ ਹੈ ਜੀ ਜੀ ਜੀ ਅੱਜ ਕੱਲ ਨਾ ਵੈਸੇ ਪਾਰਕ ਵਗੈਰਾ ਚ ਜਾਣਾ ਤਾਂ ਠੀਕ ਹੈ ਬਟ ਕਈ ਵਾਰ ਨਾ ਅਹ ਅੱਜ ਕੱਲ੍ਹ ਮਾਹੌਲੇ ਜਾ ਹੋ ਜ ਨਾ ਬੱਚਿਆਂ ਨੂੰ ਇਕੱਲੇ ਨੀ ਭੇਜ ਸਕਦੇ ਹਨ ਉਹ ਹੋ ਗਿਆ ਤੇ ਬੱਚੇ ਨੂੰ ਨਾ ਅੱਜ ਕੱਲ ਕਹਿੰਦੇ ਨੇ ੁੱਕਣ ਵਾਲੇ ਹੁੰਦੇ ਨੇ ਤੇ ਉਹਨਾਂ ਜੀ ਜੀ ਜ ਸਾਡੇ ਉੱਧਰ ਕਹਿੰਦੇ ਸੀ ਕਿਸੇ ਪਾਰਕ ਚ ਬੱਚੇ ਵੀ ਚੁੱਕੇ ਗਏ ਨੇ
ਅੱਛਾ ਹਮ ਹਾਂ ਪਤਾ ਲੱਗੇ ਆਹੋ ਸਾਡੀ ਵੀ ਇੱਕ ਵਾਰੀ ਕੰਮ ਵਾਲੀ ਕਹਿ ਰਹੀ ਸੀ ਮੈਨੂੰ ਤੇ ਕਹਿੰਦੀ ਵੀ ਸਾਡੇ ਦੁਪਹਿਰਾ ਵੇਲੇ ਆਈਆਂ ਜਨਾਨੀਆਂ ਤਿੰਨ ਤੇ ਵੀ ਉਹ ਕ ਉਹ ਨਾ ਵੈਸੇ ਆਈਆਂ ਸੀਗੇ ਕੁਛ ਮੰਗਣ ਤੇ ਕਹਿੰਦੀ ਫੇਿਰ ਮੈਂ ਕਹਿੰਦੀ ਮੇਰਾ ਮੁੰਡਾ ਸਗੋਂ ਕੋਲ ਖੜਾ ਸੀ ਤੇ ਫੇਰ ਮੈਂ ਉਹਨੂੰ ਅੰਦਰ ਮੈਂ ਕਿਹਾਿਆ ਕਰਕੇ ਤੂੰ ਅੰਦਰ ਜਾ ਤੇ ਇਹਨੇ ਕੁਛ ਕਹਿੰਦੀ ਉਹ ਕੁਛ ਮੰਗਦੀ ਹੋਣੀ ਹੈ ਵੀ ਅਸੀਂ ਕੁੜੀਆਂ ਦੇ ਵਿਆਹ ਕਰੇ ਆ ਤੇ ਨੇ ਕਹਿੰਦੀ ਸਾਡੇ ਕੰਮ ਆਲੀ ਨੇ ਦੇ ਤੇ ਦੱਸ ਕੁ ਰੁਪਏ ਤੇ ਕਹਿੰਦੇ ਫੇਿਰ ਦੂਸਰੇ ਦਿਨ ਨਾ ਵੀ ਕਹਿੰਦੀ ਮੇਰੇ ਮੁੰਡੇ ਨੇ ਨਾ ਫੋਟੋ ਦੇਖੀ ਵੀ ਕਿਸੇ ਨੇ ਉਹ ਪਾਈ ਹੋਣੀ ਹੈ ਮੋਬਾਇਲ ਵਿੱਚ ਵੀ ਇਹ ਜਨਾਨੀਆਂ ਚੁੱਕ ਚੱਕਣ ਵਾਲੀਆਂ ਤੇ ਕਹਿੰਦੀ ਮੈਂ ਕਿਹਾ ਹਾਏ ਤਾਂ ਵੀ ਉਹ ਆਪਣੇ ਆਪਣੇ ਉਹੀ ਉਹੀ ਜਨਾਨੀਆਂ ਜਿਹੜੀਆਂ ਆਪਣੇ ਬੂਹੇ ਅੱਗੇ ਆਈਆਂ ਸੀ ਤੇ ਹਾਂ ਫੇਰ ਇੰਨਾ ਆਰਾਮ ਕਹਿੰਦੀ ਸ਼ੁਕਰ ਹੈ ਵੀ ਮੈਂ ਆਪਣੇ ਮੁੰਡੇ ਨੂੰ ਅੰਦਰ ਕਹਿੰਦੀ ਮੇਰਾ ਮੁੰਡਾ ਛੋਟਾ ਹੈ ਵੀ ਛੋ ਵੀ ਇਨਾ ਛੋਟਾ ਵੀ ਨੀ ਹੈਗਾ ਤੇ ਫੇਰ ਵੀ ਕਹਿੰਦੀ ਮੇਰਾ ਛੋਟਾ ਮੁੰਡਾ ਸੀਗਾ ਤੇ ਫੇਿਰ ਉਹ ਤਾਂ ਉਹ ਤਾਂ ਉਹਨਾਂ ਨੇ ਪਤਾ ਇੱਕ ਜਾਣਾ ਥੋੜ੍ਹੀ ਹੁੰਦਾ ਏ ਅੱਗੋਂ ੱ ਗੱਡੀਆਂ ਲੈ ਕੇ ਖੜੇ ਬੈਠੇ ਹੁੰਦੇ ਆ ਤਹੀਓ ਫਟਾਫਟ ਹਾਂ ਹਾਂ ਤੇ ਕੁਛ ਸੰਘਾ ਦਿੰਦੀਆਂ ਕਹਿੰਦੀ ਮੇਰੇ ਬੱਚੇ ਬੱਚੇ ਨੂੰ ਲੈ ਜਾਂਦੇ ਆ ਕਹਿੰਦੀ ਸ਼ੁਕਰ ਕਰੋ ਮੈਂ ਬਰ ਆ ਗਈ ਵੀ ਮੈਂ ਕਹਿੰਦੀ ਮੈਂ ਦੇਣ ਲੱਗ ਗਈ ਕੌਣ ਹੈ ਤੇ ਫੇਰ ਉਹਨੇ ਮੈਨੂੰ ਸਮਝ ਦੱਸਿਆ ਕਹਿੰਦੀ ਵੀ ਉਹੀ ਕਹਿੰਦੀ ਫੇਰ ਇਹਨੇ ਮੁੰਡੇ ਨੇ ਮੇਰੇ ਫੋਟੋ ਦਿਖਾਇਆ ਕਹਿੰਦਾ ਮੰਮੀ ਉਹੀਏ ਕੱਲ ਵਾਲੀਆਂ ਜਨਾਨੀਆਂ ਨੇ ਜਿਹੜੀ ਕੱਲ ਆਈਆਂ ਸੀਗੀਆਂ ਸਾਡੇ। ਤੇ ਮੈਂ ਕਿਹਾ ਹੈ, ਤੇ ਬਸ ਉਹੀ ਹੈ ਨਾ ਉਹੀ ਪਾਰਕ ਦੇ ਕੋਲ ਹੀ ਹੋ ਗਿਆ ਨਾ ਪਾਰਕ ਦੇ, ਘੋਲੀ ਫਿਰਦੀਆਂ ਪਈਆਂ ਨਾ ਉਹ ਵੀ ਬੱਚੇ ਆਦੇ ਆ ਪਾਰਕ ਚ, ਚੱਲ ਕਿਸੇ ਵੇਲੇ ਮਾਂ ਪਿਓ ਤੇ ਇੱਧਰ ਉਧਰ ਉੱਧਰ ਹੋ ਜਾਂਦੇ ਆ ਬੱਚੇ,
ਹਾਂਜੀ-ਹਾਂਜੀ, ਕਈ ਵਾਰੀ ਫੋਨ ਫੁਨ ਦੇ ਵਿੱਚ ਜਾਂ ਫਿਰ ਬੱਚੇ ਝੂਲੇ ਲੈਂਦੇ ਰਹਿੰਦੇ।
ਹਾਂ ਉਹ ਤਾਂ ਹੀ ਹੁਣ ਪਤਾ ਥੋੜ੍ਹੀ ਲੱਗਦਾ ਪਾਰਕ ਚ ਹਨੇਰਾ ਤੇ ਹੁੰਦਾ ਹੀ ਹੈ ਥੋੜਾ ਮੋਟਾ ਤੇ ਬੱਚੇ ਨੂੰ ਇੱਧਰ ਉਧਰ ਕਰ ਲਿਆ ਤੇ ਪਤਾ ਵੀ ਨਾ ਲੱਗੇ ਤਾਂ ਹਾਂ ਹੋਰ ਘਟਾ ਹੋ ਗਿਆ। ਡਿਨਰ ਵਗੈਰਾ,
ਨਹੀਂ-ਨਹੀਂ, ਬਸ ਮੰਮਾ ਬਣਾ ਰਹੇ ਹੈ ਬਸ ਥੋੜੇ ਟਾਈਮ ਤੱਕ ਖਾਵਾਂਗੇ।
ਅੱਛਾ, ਤੁਸੀਂ ਕੀ ਬਣਾ ਕੀ ਸੀ ਬਣਾ ਲਿਆ।
ਅ ਮੂਕ ਕੀ ਦਾਲ,
ਅੱਛਾ ਅਸੀਂ ਵੀ ਮੂੰਗੀ ਸਾਬਤ ਬਣਾਈਏ।
ਅੱਛਾ ਮੂੰਗੀ ਸਾਬਤ ਆ ਉਹ ਮੇਰੀ ਕੁੜੀ ਨਾ ਚਾਵਲ ਬਣਾਣੇ ਪੈਂਦੇ ਨੇ ਰੋਜ਼ ਉਹ ਰੋਟੀ ਨਾ ਗਰਮੀ ਜੀ ਪੂਰੀ ਹੋਣ ਲੱਗੀ ਨਾ ਰੋਟੀ ਨੀ ਖਾਂਦੀ। ਬਾਈ ਬਹੁਤ ਹੀ ਘੱਟ ਰੋਟੀ ਖਾਂਦੀ ਹੈ। ਇੱਕ ਦੋ ਬਾਰੀ ਬਸ ਬਹੁਤ ਹੈ ਤਾਂ ਚਾਵਲ ਇਹਦੇ ਲਈ ਡੇਲੀ ਤੇ ਬਣਦ ਹੀ ਬਣਦੇ ਨੇ,
ਹਾਂ ਨਹੀਂ ਮੇਰਾ ਅੱਜ ਤਾਂ ਮੇਰਾ ਬੇਟਾ ਵੀ ਕਹਿ ਰਿਹਾ ਸੀ ਕਹਿੰਦੇ ਸਵੇਰੇ ਵੀ ਨੀ ਖਾਈ ਤੇ ਕਹਿੰਦਾ ਮੰਮੀ ਅੱਜ ਮੈਨੂੰ ਭੁੱਖੀ ਨੀ ਲੱਗ ਰਹੀ ਤੇ ਮੈਂ ਕਿਹਾ ਤੂੰ ਕੱਚੀ ਲੱਸੀ ਵਗੈਰਾ ਪੀ ਲੈ,
ਹਾਂਜੀ ਗਰਮੀਆਂ ਵਿੱਚ ਨਾ ਕਿਸੇ ਕੋਲ ਨਾ ਰੋਟੀ ਖਾਧੀ ਨੀ ਜਾਂਦੀ। ਆਪ ਨੂੰ ਖੁਦ ਨੂੰ ਔਖੀ ਹੋ ਜਾਂਦੀ ਹੈ ਰੋਟੀ ਖਾਣੀ
ਹਾਂ, ਤਾਂ ਤਾਂ ਯਾਰ ਗਰਮੀਆਂ ਚ ਚੋਲ ਜ਼ਿਆਦਾ। ਖਾਂਦੇ ਨੇ ਸਭ ਚੋਲ ਬਣਾ ਲਏ। ਖਿਚੜੀ ਬਣਾ ਲਈ।
ਇਹਦੇ ਕਰਕੇ ਕੱਲ ਖਿਚੜੀ ਬਣਾਈ ਸੀ। ਅੱਜ ਵੈਸੇ ਦਾਲ ਚਾਵਲ ਹੋ ਗਏ ਬਸ ਖੁਸ਼ ਹੋ ਖਾਵੇ ਔਹੀ, ਬਣਾ ਦਿੰਨੀ ਆ।
ਹਾਂ ਉਹ ਤੇ ਹੈ ਹੀ ਹੁਣ ਸਾਡੇ ਵੀ ਉੱਧਰੋਂ ਬੱਚੇ ਆਏ ਦੇ ਨੇ, ਪਹਿਲਾਂ ਤੇਰੇ ਨਾਨੀ ਘਰ ਗਏ ਦੇ ਸੀ। ਤੇ ਆਏ ਨੀ ਕਿੰਨੇ ਦਿਨ ਹੋ ਗਏ। ਤੇ ਅੱਜ ਆਏ ਦੇ ਨੇ ਫਿਰ ਅੱਜ ਬਸ ਉਹ ਪੁੱਛਦੇ ਪਏ ਆ ਵੀ ਕੀ ਖਾਣਾ ਹੈ ਕੋਈ ਕਹਿੰਦਾ ਦਾਲ ਚੌਲ ਖਾਣੇ ਹੈ ਉਧਰੋਂ ਗੁੜੀਆ ਆਈ ਉਹ ਕਹਿੰਦੀ ਰਾਜਮਾਂ ਚੌਲ ਖਾਣੇ ਮੈਂ ਕਿਹਾ ਤਾਂ ਅਸੀਂ ਰਾਜਮਹ ਨੀ ਬਣਾਏ ਹੈਗੇ ਅਸੀਂ ਦਾਲ ਚੌਲ ਬਣਾਏ ਹੈ ਤੇ ਅ ਦਾਲ ਚੌਲ ਖਾਣੇ ਆ ਹੁਣ ਖਾਂਦੇ ਪਏ ਆ ਦਿੰਦੀ ਪਿਆ ਆ ਕੋਈ ਨੂੰ ਕਿਸੇ ਨੂੰ ਫੁਲਕਾ ਕਿਸੇ ਨੂੰ ਦਾਲ ਚੌਲ ਮੈਂ ਕਿਹਾ ਚੱਲ ਤੁਸੀਂ ਬੱਚਿਆਂ ਨੂੰ ਉਹ ਆਓ ਤੇ ਬਸ ਜੈਂਟਸ ਦੀ ਮੈਂ ਕਿਹਾ ਚੱਲ ਮੈਂ ਦੋਮਿੰਟ ਇੱਕ ਵਾਰੀ ਹਾਲ ਚਾਲ ਪੁੱਛਣਾ ਤੇ ਫਿਰ ਮੈਂ ਅੱਛਾ
ਛੋਟੇ ਬੱਚਿਆਂ ਦਾ ਜ਼ਿਆਦਾ ਹੁੰਦਾ ਨਾ ਚਲੋ ਇਹਨਾਂ ਨੂੰ ਖੁਵਾਈਏ ਪਹਿਲਾਂ ਵੱਡੇ ਤਾਂ ਚਲ ਕੋਈ ਗੱਲ ਨੀ ਉਹਨਾਂ ਨੂੰ ਦੋ ਮਿੰਟ ਰੁਕ ਕੇ ਵੀ ਦੇ ਦਾਂਗੇ
ਹਾਂ ਬਸ ਉਹ ਆਪਣਾ ਲੱਗੇ ਦੇ ਸੀ ਹਜੇ ਗੱਲਾਂ ਬਾਤਾਂ ਤੇ ਮੈਂ ਕਿਹਾ ਚੱਲ ਤੁਸੀਂ ਹਜੇ ਦੱਸ ਤੁਹਾਨੂੰ ਪੰਜ ਦਸ ਮਿੰਟ ਲੱਗਣਗੇ ਕਹਿੰਦੇ ਸਾਨੂੰ ਦੱਸ ਲੱਗਣਗੇ ਪੰਜ ਦਸ ਮਿੰਟ ਤੇ ਕੋਈ ਹਾਂ ਕੋਈ ਗੈਸਟ ਵਗੈਰਾ ਆਏ ਦੇ ਸੀਗੇ ਨਾਲ ਉਹਨਾਂ ਦੋਸਤ ਵਗੈਰਾ ਇਹਵੇਖ ਚੱਲ ਅਸੀਂ ਦੇਖਦੇ ਹਾਂ ਹਾਂ ਹੋਰ ਤੁਹਾਡੇ ਹੋਰ ਸਭ ਠੀਕ ਹੈ ਮੰਮੀ ਪਾਪਾ ਰ
ਹਾਂਜੀ ਹਾਂਜੀ ਮੇਰੇ ਘਰ ਬਸ ਵਧੀਆ
ਅੱਛਾ ਤੇ ਇਹ ਨੀ ਕਹਿੰਦੇ ਵੀ ਮੈਨੂੰ ਲੈ ਕੇ ਜਾਓ ਕਿਤੇ ਘੁੰਮਣ ਪਾਰਕ ਕੋਲ ਆ ਤੁਹਾਡੇ ਕਿਤੇ
ਹਾਂਜੀ ਰੋਜ਼ ਸ਼ਾਮੀ ਮਗਰ ਪੈ ਜਾਂਦੀ ਹੈ ਨਾਨੂ ਦੇ ਮਗਰ ਪੈ ਜਾਂਦੀ ਹੈ ਮੈਨੂੰ ਪੀਪੀ ਤੇ ਲੈ ਕੇ ਜਾਓ ਨਾਨੂੰ ਚਲੋ ਬਰ ਚਲੋ ਬਾਹਰ ਸ਼ਾਮ ਵੇਲੇ ਤਾਂੂੰ ਬਾਹਰ ਨਿਕਲਣ ਦਾ ਹੀ ਹੋ ਜਾਂਦਾ ਗਾ ਵੀਰ ਸ਼ਾਮ ਨੂੰ ਮੈਂ ਗਲੀ ਵੀ ਚ ਵੀ ਬ ਚੰਦ ਕਿਸੇ ਮਗਰ ਭੱਜਜੀ ਰਹਿੰਦੀ ਹੈ, ਕੁੱਤੇ ਮਗਰ, ਕਦੇ ਕਿਸੇ ਮਗਰ,
ਹਾਂ ਨਹੀਂ ਕੁੱਤਿਆਂ ਦਾ ਤਾਂ ਧਿਆਨ ਰੱਖੋ ਕਿਉਂਕਿ ਕੁੱਤਾ ਅਸੀਂ ਜਿੰਨਾ ਮਰਜੀ ਕਹੀਏ ਵੀ ਨਹੀਂ ਇਹ ਕੁਛ ਕਰਦਾ ਤੇ ਲੇਕਿਨ ਹਾਂ ਨੀ ਫੇਰ ਵੀ ਨਹੀਂ ਭਰੋਸਾ ਹੁੰਦਾ ਅੱਜ ਕਹਿੰਦੇ ਤਾਂ ਹੈ ਕਹਿੰਦੇ ਘਰ ਦੇ ਕੁੱ ਤਿਆਂ ਦਾ ਨੀ ਭਰੋਸਾ ਹੁੰਦਾ ਇੱਕ ਵਾਰੀ ਪਤਾ ਨੀ ਕਿਦੀ ਗੱਲ ਸੁਨਂਦੇ ਪਏ ਸੀ ਵੀ ਘਰ ਉਹ ਆਪਨੇ ਮਤਲਬ ਉਹਨਾਂ ਨੇ ਸਾਰੇ ਬਾਹਰ ਗਏ ਸੀਗੇ ਤੇ ਬਜ਼ੂਰਗ ਵਗੈਰਾ ਘਰ ਹੀ ਸੀ ਉਹਨਾਂ ਦੇ ਆਪਣਾ ਹੀ ਕੁੱਤਾ ਸੀ ਪਾਲਿਆ ਹੋਇਆ ਕਹਿੰਦੇ ਸੀ ਉਹਨੂੰ ਪਤਾ ਨੀ ਉਹਨੇ ਮਾੜੀ ਮੋਟਾ ਕੁਛ ਡਾਂਟਿਆ ਹੋਣਾ ਉਹਨੇ ਮਤਲਬ ਮਤਲਬ ਜੋ ਬਜ਼ੁਰਗ ਸੀ ਤੇ ਉਹ ਨੇ ਮਤਲਬ ਕੁਤੇ ਨੂੰ ਕੁੱਛ ਮਾਰਿਆ ਹੋਨੈ ਸੋਟੀ ਸੁਟੀ ਤੇ ਕਹਿੰਦੀ ਉਹਨੇ ਖਾ ਮਾਰਿਆ ਕਹਿੰਦੀ ਦੋਨਾਂ ਨੂੰ ਕਹਿੰਦੀ ਸਵੇਰੇ ਬੈਠ ਸਵੇਰੇ ਸਾਰੇ ਮਤਲਬ ਉਹ ਉਹਰ ਸਾਰੇ ਦੰਦੀਆਂ ਦੁੰਦੀਆਂ ਵੱਢੇ ਦੀ ਆ ਸਵੇਰੇ ਕਹਿੰਦੀ ਸਵੇਰੇ ਮਰ ਗਏ ਨੇ ਦੋਨੇ ਜਾਣੇ ਆ ਮਤਲਬ ਹਾਂ ਕਹਿੰਦੇ ਵੀ ਬ ਉਹੀਏ ਤਾਂ ਹੈ ਕਹਿੰਦੇ ਘਰ ਆਪਾਂ ਅਸੀਂ ਪਾਲੇ ਹੋਏ ਨੇ ਨਾ ਉਹਨਾਂ ਦੇ ਵੀ ਭਰੋਸਾ ਨੀ ਕਰਨਾ ਚਾਹੀਦਾ। ਜਾਨਵਰ ਤੇ ਜਾਨਵਰ ਹੀ ਏ।
ਤਾਂ ਠੀਕ ਏ ਪਰ ਜਿਹੜੇ ਸਾਡੀ ਗਲੀ ਵਾਲੇ ਨੇ ਨਾ ਉਹ ਬੜੇ ਉਹ ਨੇ ਉਹਨੇ ਕੁਛ ਕਹਿੰਦੇ
ਹਾਂ ਅੱਛਾ ਹੁਣ ਸਾਡੇ ਤਾਂ ਏਧਰ ਬੜੇ ਪੈੜੇ ਹੁਣ ਓਦਣ ਆਏ ਸੀ ਪਿੱਛੇ ਜਿ ਚੁੱਕਣ ਪਿੱਛੇ ਜਾਏ ਸੀਗੇ ਹਾਂ। ਉਹ ਨਾ ਹਰੇਕ ਕਿਸੇ ਨੂੰ ਮਤਲਬ ਗਲੀ ਚ ਤਕਰੀਬਨ ਸਭ ਨੂੰ ਕੱਟਿਆ ਹੋਇਆ ਉਹਨੇ।
ਆਏ ਹਾਏ ਫਿਰ ਤ ਚੁੱਕ ਕੇ ਲੈ ਕੇ ਜਾਣਾ
ਆਏ ਸੀ ਲੈ ਗਏ ਸੀ ਚੁੱਕਕੇ ਲੇਕਿਨ ਦੋ ਚਾਰ ਹੱਥ ਚ ਆਏ ਨੇ ਦੋ ਚਾਰ ਫੇਰ ਨੀ ਆਏ ਹੱਥ ਚ ਫੇਰ ਅਜੇ ਫਿਰਦੇ ਪਏ ਨੇ ਕਾਫ਼ੀ ਫਿਰਦੇ ਪਏ ਨੇ ਜ਼ਿਆਦਾਤਰ ਤੇ ਇੱਕ ਅੱਧਾ ਹੀ ਚੁੱਕਿਆ ਗਿਆ ਹੋਣਾ ਮੈਨੂੰ ਲੱਗਦਾ ਹੇ।
ਅੱਛਾ ਅੱਛਾ
ਤੇ ਹੋਰ ਹੋਰ ਤੁਸੀਂ ਕੀ ਬਣਾ ਲੈਂਨੇ ਹੋ ਕੋਈ ਰੈਸਪੀ ਕੋਈ ਅਛੀ
ਬਸ ਅੱਜ ਮੰਮਾ ਕਹਿੰਦੇ ਪਏ ਹਾਂਜੀ ਮੰਮਾ ਕਹਿੰਦੇ ਪਏ ਸੀ ਕੇਕ ਬਨਾ ਲੈ ਜਾਂ ਵਹਲੀ ਆ ਬ ਦੀ ਹੈ, ਜਾਂ ਕੁਛ ੳਂਜ ਬਨਾ ਲੈ, ਬਸ ਉਹ ਗਰਮੀ ਵੜਨ ਮਨ ਹੀ ਨੀ
ਮਨ ਨੀ ਕਰਦਾ ਅਸੀਂ ਮੈਂ ਕਦੇ ਕੇਕ ਟਰਾਈ ਨੀ ਕੀਤਾ ਕੀਤਾ
ਅੱਛਾ ਨੀ ਮੈਂ ਬਣਾਏ ਹੋਇਆ ਇੱਧਰ ਜਿਵੇਂ ਕਿ ਬਿਸਕਿਟ ਵਗੈਰਾ ਹੋ ਗਿਆ ਜਾਂ ਵੈਸੇ
ਅੱਛਾ ਤੇ ਉਹ ਬਿ ਬਿਸਕਿਟ ਵਾਲਾ ਕਿਵੇਂ ਬ ਉਰੀਓ ਬਿਸਕਿਟ ਵਗੈਰਾ ਇੱਕ ਤਰ੍ਹਾਂ ਬਨਾਂਨਦੇ ਨੇ ਨਾ
ਓਰੀਓ ਬਿਸਕਿਟ ਵੈ, ਓਰੀਓ ਦਾ ਬਣਾ ਲਿਆ ਸੀ। ਇੱਕ ਵਾਰੀ ਮੇਰੇ ਬ੍ਰਦਰ ਦਾ ਬਰਡੇ ਸੀ। ਉਦੋਂ ਮੈਂ, ਪਤਾ ਨੀ ਗੁ ਪਤਾ ਦੂਸਰੇ ਬਿਸਕਿਟ ਦਾ ਮਨਾਇਆ ਸੀ। ਉਹ ਹੋ ਗਏ ਤਿੰਨ -ਚਾਰ ਸਾਲ ਦੀ ਗੱਲ ਇੱਕ ਵਾਰੀ ਮੈਂ ਪ- ਜ ਜੀ ਪਾਰਲੇ ਦੀ ਤੇ ਬਣਾਏ ਨੇ। ਨੇ ਬਸ ਉਹ ਹੁੰਦਾ ਵੀ ਥੋੜਾ ਬਹੁਤਾ ਮਿਹਨਤ ਹੁੰਦੀ ਹੈ।
ਅੱਛਾ। ਫਿਰ ਮੈਂ, ਮੈਂ ਸੁਣਿਆ ਸੀ। ਤੁਸੀਂ ਉਹ ਚੈਰੀ ਵਗੈਰਾ ਵੀ ਬਣਾ ਲੈਂਦੇ ਹੋ। ਉਹਦੀ ਉਹਦੀ, ਕੀ ਕਹਿੰਦੇ ਆ ਜੋ ਦਵਾਾਨੇ ਦੀ ਉਹ ਦੀਏ
ਦਾਵਾਨਾ ਉਹਹੀ ਬਸ ਕਿਲੜੂ ਉਤਾਰ ਕੇ ਓਨੋ ਪਿਕ ਵਾਲੀ ਅਹ ਉੱ ਹੁੰਦਾ ਨਾ ਜੋ ਪਿੱਛੇ ਵਾਲਾ ਹਰੇ -ਹਰਿਆ ਵਾਲਾ
ਹਾਂ। ਉਹ ਉਤਾਰ ਤਾਂ
ਉਤਾਰ ਕੇ ਉਹਨੂੰ ਬਰੀਕ -ਬਰੀਕ ਪੀਸਿਸ ਚ ਕੱਟਣਾ ਹੈਗਾ। ਚੋਰਸ- ਚੋਰਸ ਜੀ -ਜੀ -ਜੀ ਵਾਈਟ- ਵਾਈਟ ਨੂੰ ਕੱਟ ਕੇ, ਉਸ ਤੋਂ ਬਾਅਦ ਬਸ ਉਹਨੂੰ, ਅਹ ਬੁਇਲ ਕਰਨਾ। ਬੁਆਇਲ ਕਰਨ ਤੋਂ ਬਾਅਦ ਇੱਕ ਪਾਸੇ ਉਹ, ਅਹ ਮਿਸ਼ ਆਪਣਾ
ਚਾਸ਼ਨੀ ਆ ਚਾਸ਼ਣੀ ਹਾਂ।
ਜੀ ਜੀ ਚਾਸ਼ਨੀ ਦੇ ਵਿੱਚ ਇੱਕ ਬਹੁ ਦੇਨ ਹੈ।
ਅੱਛਾ -ਅੱਛਾ ਚਾਸ਼ਨੀ ਚ ਤੇ
ਸੋਫਟ ਜ- ਜੀ- ਜੀ ਸੋਫਟ ਮ
ਹਾਂ। ਤੇ, ਹਾਂ -ਹਾਂ ਫੂਟ ਕਲਰ ਮਿਲਦਾ ਕੈ ਹਾਲ
ਹਾਂਜੀ- ਹਾਂਜੀ ਉਹੀ ਹੈ। ਨਾ ਬਸ ਜਦੋਂ ਅਸੀਂ ਕੁਆਰੇ ਸੀਗੇ। ਸਭ ਕੁਛ ਕਰਦੇ ਸੀਗੇ। ਬੱਚੇ ਤੇ ਮੈਂ ਮੇਰਾ ਹੋ ਗ ਮੇਰੇ ਨ ਦਰੋ ਗਿਆ
ਹਾਂ ਬਸ ਘਰ ਬੈਠੇ ਆ ਇਕੱਠੇ ਕਰਦੇ ਰਹਿੰਦੇ ਆ ਬਣਾਣਾ
ਜੀ -ਜੀ -ਜੀ ਹੁਣ ਵਿਆਹ ਮੇਰਾ ਵਿਆਹ ਮੇਰਾ ਬ੍ਰਦਰ ਜੋਬ ਤੇ ਲੱਗ ਗਿਆ। ਇਸ ਤੋਂ ਬਾਅਦ ਟੈਮ ਨੀ ਲਗ ਦੇ ਸਭ ਕੁੱਛ ਕਰਨ ਦਾ ਕਹਿੰਦੇ ਕਿਹਦੇ ਲਈ ਦੋ ਜਾਣਾ ਦੀ ਮਿਹਨਤ ਕਿਉਂ ਕਰੀਏ?
ਹਾਂ ਉਹ ਤੇ ਹੈ ਫਿਰ ਛੋਟੀ ਪਤਾ ਕੀ ਹੈ ਫਿਰ ਬੰਦਾ ਕਹਿੰਦਾ ਇੰਨੀ ਮਿਹਨਤ ਕਰਾਂਗੇ ਥੋੜ੍ਹੇ ਜਿਹਾ ਅਸੀ ਕਿਉਂ ਕਿ ਪੂਰੀ ਵੱਡੀ ਫੈਮਿਲੀ ਹੋਵੇ ਫਿਰ ਤਾਂ ਹੁੰਦਾ ਐ। ਤੇ ਫੇਰ ਇੱਕ ਦੋ ਬੰਦਿਆਂ ਵਾਸਤੇ ਕਹਿੰਦੇ ਅਸੀ ਪਿੰਡ ਜਾ ਰਹੇ ਕੋਈ ਪੇਸਟਰੀਆਂ ਲੈ ਕੇ ਇਹ ਖਾ ਲੈਂਨੇ ਹਾਂ। ਕੰਮ ਕਰਨੇ ਆ ਓਨਾ ਕੀ ਘਰ ਸਾਰਾ ਤੇਰਾ ਪਾਵਾਂਗੇ ਉਹ ਤੇ ਹੈ ਹੀ ਹੂੰ
ਮੇਰੀ ਨਾ ਗੁੜੀਆ ਰੋਂਂਦੀ ਪਈ ਸੀ ਮੈਂ ਨਾ ਫੇਰ ਥੋੜ੍ਹੇ ਟਾਈਮ ਬਸ ਕਰਦੀ ਤੁਹਾਨੂੰ ਜਾਂ ਫਿਰ ਫਰੀ ਹੋ ਕੇ ਕਿਸੇ ਟਾਈਮ ਨਾਲ ਉਦੋਂ ਗੱਲ ਕਰਦੀ ਤੁਹਾਡੇ ਨਾਲ ਜੀ ਜੀ ਠੀਕ ਜੀ।
ਵੀ ਕੇਕ ਵਗੈਰਾ ਕਿ ਬਣਾਂਦੇ ਫਿਰ
ਹਾਂਜੀ ਨਈ ਨਈ ਮੈਂ ਅਗਲੀ ਵਾਰੀ ਅਗਲੀ ਵਾਰੀ ਮੈਂ ਤੁਹਾਨੂੰ ਕੇਕ ਦੱਸਾਂਗੀ ਕਿਵੇਂ ਬਣਾਇਆ
ਠੀਕ ਸਤਿ ਸ਼੍ਰੀ ਅਕਾਲ।